ਸਤਿ ਸ੍ਰੀ ਅਕਾਲ ਜੀ ਵਧੀਆ ਜੀ ਵਧੀਆ ਤੁਸੀਂ ਸੁਣਾਓ।
ਅਸੀਂ ਵੀ ਠੀਕ ਜੀ ਹੋਰ ਕੀ ਕਰਦੇ ਪਏ ਹੋ।
ਬਸ ਬੈਠੇ ਸੀ ਜੀ।
ਅੱਛਾ ਜੀ ਤੁਸੀ ਜਾਬ ਵਗੈਰਾ ਕਰਦੇ ਹੋ ਕੋਈ।
ਟੀਚਿੰਗ ਟੀਚਿੰਗ ਲਾਈਨ ਚ।
ਇਹ ਵੀ ਵਧੀਆ ਹੈ ਜੀ ਟੀਚਿੰਗ ਲਾਈਨ ਵੀ ਵਧੀਆ ਵੈਸੇ।
ਬਸ ਦੁਪਹਿਰ ਨੂੰ ਘਰ ਆ ਜਾਵੇ ਬੰਦਾ ਉਹ ਸਹੀ ਰਿੰਦਾ ਬੱਚਿਆਂ ਨੂੰ ਵੀ ਦੇਖ ਲੈਂਦਾ ਹੈ।
ਹਾਂਜੀ ਹਾਂਜੀ ਜੀ ਮਤਲਬ ਬਈ ਇਹ ਨਹੀਂ ਬਈ ਹਰ ਟਾਈਮ ਕੰਮ ਨੂੰ ਹੀ ਧਿਆਨ ਦਿਓ।
ਹਾਂਜੀ ਹਾਂਜੀ ਬੱਚੇ ਵੀ ਜਰੂਰੀ ਹੈ ਜੀ ਆਪਾਂ ਹੋਰ ਜੋਬ ਕਰਦੇ ਆ ਨਾ ਉਹਦੇ ਚ ਇਹ ਬਹੁਤ ਦਿੱਕਤ ਹੈ ਜੀ ਸਵੇਰੇ ਨੌ ਵਜੇ ਚੱਲ ਜਾਓ। ਤੇ ਛੇ ਵਜੇ ਛੁੱਟੀ ਹੁੰਦੀ ਤੇ ਬੰਦੇ ਨੂੰ ਘਰ ਆਉਂਦੇ ਸੱਤ ਵੱਜ ਜਾਂਦੇ ਆ।
ਤੁਸੀਂ ਹਿਸਾਬ ਲਾ ਲਓ ਕਿ ਸਾਰਾ ਦਿਨ ਹੀ ਵੇਸਟ ਹੈ ਜੀ ਉਹਦੇ ਚ।
ਹਾਂਜੀ ਗਿਆ ਫਿਰ ਬੱਚਿਆਂ ਨੂੰ ਨੀ ਦੇਖਿਆ ਜਾ ਸਕਦਾ ਨਾ। ਉਹਦੇ ਚ ਫੇਰ ਔਖਾ ਹੋ ਜਾਂਦਾ ਤੇ ਟੀਚਿੰਗ ਜ਼ਰੂਰੀ ਆ ਹਾਂਜੀ ਜਿਹੜੀ ਟੀਚਰ ਦੀ ਲਾਈਨ ਉਹ ਇੱਦਾਂ ਦੀ ਹੈ ਜੀ ਜਿਵੇਂ ਹੁਣ ਦੋ ਢਾਈ ਵਜੇ ਅੱਜ ਕੱਲ੍ਹ ਗਰਮੀਆਂ ਚ ਤਾਂ ਦੋ-ਢਾਈ ਵਜੇ ਛੁੱਟੀ ਹੋ ਜਾਂਦੀ ਟੀਚਰਾਂ ਨੂੰ ਵੀ। ਤੇ ਉਹ ਆ ਗਿਆ ਘਰ ਤੇ ਬੱਚੇ ਵੀ ਸਕੂਲੋਂ ਆ ਜਾਂਦੇ ਉੱਧਰੋਂ ਤੇ ਸਾਰਾ ਕੰਮ ਹੋ ਜਾਂਦਾ, ਰੋਟੀ-ਪਾਣੀ ਦੇਖ ਲੋੋ ਬ ਬੱਚਿਆਂ ਦੀਆਂ ਨਾ ਸਾਰਾ
ਸਗੋਂ ਵਧੀਆ ਰਹਿੰਦਾ ਕਿ ਸਵੇਰੇ ਬੱਚਿਆਂ ਦੇ ਜਾਣ ਦਾ ਟਾਈਮ ਹੁੰਦਾ, ਉੱਧਰੋਂ ਆਪਣੀ ਡਿਊਟੀ ਦੇ ਚੱਲ ਗੇ, ਬੱਚਿਆਂ ਦੇ ਆਣ ਦਾ ਟਾਈਮ ਤੇ ਆਪਣੇ ਟਾਈਮ ਤੇ ਆਗੇ।
ਬਿਲਕੁਲ-ਬਿਲਕੁਲ, ਇਹ ਟੀਚਿੰਗ ਲਾਈਨ ਦਾ ਨਾ ਬਹੁਤ ਸੁੱਖ ਐ ਜੀ।
ਸਗੋਂ ਵਧੀਆ ਦੇਖੋ ਦੇਖੋ ਇੱਕ, ਅਸੀਂ ਅਪਨਾ ਇਹੀ ਐ ਨਾ ਕਿ ਅਸੀਂ ਇੱਕ ਬਾਂਹ ਬਣਨਾ ਹੁੰਦੈਂ। ਕਹਿ ਸਕਦੇ ਆ ਕਿ, ਆਦਮੀ ਦੇ ਨਾਲ ਤੇ ਸਹਾਰਾ ਦੇਣਾ ਹੁੰਦਾ ਹੈਨਾ। ਅਗਰ ਅਸੀਂ ਸਕੂਲ 'ਚ ਟੀਚਿੰਗ ਕਰਦੇ ਪਏ ਆ ਤਾਂ ਦੇਖੋ ਸਾਨੂੰ ਘਰ ਟਿਊਸ਼ਨਸ ਵੀ ਆ ਸਕ
ਹਾਂਜੀ-ਹਾਂਜੀ, ਬਿਲਕੁਲ ਇਹ ਸ਼ਾਮ ਨੂੰ ਟਿਊਸ਼ਨਜ਼ ਹਾਂਜੀ ਉਹਦਾ ਵੀ ਬਹੁਤ ਫ਼ਾਇਦਾ ਰਹਿੰਦਾ, ਜੇ ਤੁਸੀਂ ਘਰ ਰਹਿ ਕੇ ਕੰਮ ਕਰਨਾ ਤੇ ਤੁਸੀਂ ਟਿਊਸ਼ਨਾਂ ਵੀ ਪੜ੍ਹਾ ਸਕਦੇ ਓ।
ਹੋਲ।
ਹਾਂਜੀ-ਹਾਂਜੀ ਬਿਲਕੁਲ।
ਦੋਨੋ ਪਾਸਿਓ ਦੇਖੋ, ਸਿਸਟਮ ਬਣਜੇ ਤੇ ਇੰਨਾ ਕੁ ਵੀ ਬਹੁਤ ਹੁੰਦਾ। ਦੇ
ਬਹੁਤ ਹੁੰਦਾ ਜੀ। ਥੋੜਾ ਬਹੁਤ ਈ ਆਈ ਜਾਵੇ ਨਾ, ਚਾਹੇ ਆਪਣਾ ਖਰਚਾ ਈ ਨਿਕਲੀ ਜਾਵੇ। ਉਹੀ ਬਹੁਤ ਅੱਜ-ਕੱਲ੍ਹ ਦੇ ਟਾਈਮ 'ਚ।
ਹੋਰ ਕੀ। ਬਿਲਕੁਲ ਅੱਜ-ਕੱਲ੍ਹ ਦੇਖੋ ਜੇ ਤੁਸੀਂ ਜੋਬ ਵੀ ਕਰਨ ਜਾਂਦੇ ਓ ਨਾ, ਸੈਲਰੀ ਤੇ ਅੱਜ-ਕੱਲ੍ਹ ਹੈ ਈ ਨਹੀਂ।
ਹੈ ਈ ਨੀ ਕਿਤੇ ਵੀ, ਦੱਸ-ਬਾਰਾਂ ਹਜ਼ਾਰ ਜੇ ਤੁਸੀਂ ਫਰੈਸ਼ਰ ਕਿਤੇ ਜਾਂਨੇ ਓ ਨਾ, ਤੁਹਾਨੂੰ ਕੋਈ ਕੰਮ ਮਤਲਬ, ਨਵਾਂ ਸ਼ੁਰੂ ਕੀਤਾ ਤੇ ਬਾਰਾਂ-ਪੰਦਰਾਂ ਹਜ਼ਾਰ ਤੋਂ ਵੱਧ ਤਾਂ ਉਹ
ਦੇਖੋ, ਇਹ ਤੇ ਚਲੋ ਹੋਗੀ ਏ ਬੰਦਿਆਂ ਦੀ ਹੋਗੀ ਇੰਨੀ ਕੁ ਸੈਲਰੀ। ਅਗਰ ਅਸੀਂ ਤੀ ਮਤਲਬ ਲੇਡੀਜ਼ ਵਗੈਰਾ ਕੀ ਕਰੀਏ ਕਿ, ਅਸੀਂ ਕਿਤੇ ਜੋਬ ਕਰੀਏ ਤੇ ਸਾਨੂੰ ਤੇ ਪੰਜ-ਛੇ ਜ਼ਾਰ ਤੋਂ ਵੱਧ ਕੋਈ ਪੈਸੇ ਵੀ ਦਵੇ, ਇਸ ਤੋਂ ਚੰਗਾ ਜੇ ਅਸੀਂ ਪੜ੍ਹਾਈ ਵਗੈਰਾ ਕੀਤੀ ਐ ਤੇ ਕਿਉਂ ਨਾ ਅਸੀਂ ਇਹਦਾ ਮੁੱਲ ਪਾਈਏ।
ਹਾਂਜੀ, ਬਿਲਕੁਲ-ਬਿਲਕੁਲ।
ਮਾਂ-ਪਿਓ ਨੇ ਵੀ ਇਸੇ ਕਰਕੇ ਪੜ੍ਹਾਇਆ ਹੁੰਦਾ ਐ ਕਿ ਚਲੋ, ਪਰਮਾਤਮਾ ਨਾ ਕਰੇ ਟਾਈਮ ਆਏ ਤੁਹਾਡੇ ਤੇ ਮਾੜਾ ਤੇ ਤੁਸੀਂ ਤੇ ਆਪਣੇ
ਆ, ਸਹੀ ਗੱਲ ਐ, ਕੁੜੀਆਂ ਨੂੰ ਤਾਂ ਜੀ ਜ ਜ਼ਰੂਰ ਪੜ੍ਹਨਾ ਚਾਹੀਦਾ ਹਨਾ। ਅੱਗੇਓ ਦੀ ਉਹ ਕੁਛ ਵੀ ਕਰ ਸਕਦੀਆਂ, ਅੱਜ-ਕੱਲ੍ਹ ਦੇਖੋ ਤੁਸੀਂ ਬੱਚੇ ਜਿਹੜੇ ਪੜ੍ਹਦੇ ਪਏ ਆ ਨਾ, ਪਲੱਸ ਟੂ ਕਰ ਰਹੀਆਂ ਕਈ ਕੁੜੀਆਂ ਨਾ, ਉਹ ਵੀ ਆਪਣੇ ਘਰ ਟਿਊਸ਼ਨਸ ਲੈਣ ਲੱਗ ਜਾਂਦੀਆਂ, ਆਪਣੀ ਪੜ੍ਹਾਈ ਦਾ ਖਰਚਾ ਇੱਕ ਨਿਕਲਦਾ।
ਹਾਂਜੀ, ਵਧੀਆ ਚੀਜ਼ ਐ ਜੀ ਇਹ ਵੀ, ਦੇਖੋ ਇੱਕ ਤਾਂ ਮਾਂ-ਪਿਓ ਦੇ ਉੱਤੇ ਬੋਝ ਨੀ ਬਣਦੀਆਂ
ਹਾਂਜੀ-ਹਾਂਜੀ ਬਿਲਕੁਲ।
ਉਹ ਪਹਿਲਾ ਟਾਈਮ ਹੁੰਦਾ ਸੀ, ਜਦੋਂ ਕੁੜੀਆਂ ਨੂੰ ਬੋਝ ਸਮਝਿਆ ਜਾਂਦ ਦਾ ਸੀ, ਅੱਜ-ਕੱਲ੍ਹ ਦੇ ਟਾਈਮ ਦੇ ਵਿੱਚ ਪਿਓ ਕਹਿੰਦਾ ਕਿ ਇਹ ਮੇਰੀ ਧੀ ਨੀ, ਐ ਮੇਰਾ ਪੁੱਤ ਏ।
ਹਾਂ, ਹਾਂਜੀ-ਹਾਂਜੀ ਬਿਲਕੁਲ।
ਐਹ ਚੀਜ਼ ਦਾ ਅੱਜ-ਕੱਲ੍ਹ ਬਹੁਤ ਫ਼ਰਕ ਹੋ ਗਿਆ ਤੇ ਅੱਜ-ਕੱਲ੍ਹ ਤੁਹਾਨੂੰ ਹਾਂ। ਬਿਲਕੁਲ ਇਹੀ ਚੀਜ਼ ਆ, ਅੱਗੇ ਕੀ ਐ ਜੀ ਦੇਖੋ ਕੁੜੀਆਂ ਨੇ ਬਾਹਰ ਕੀ ਜਾਣਾ ਸੀ, ਕੁੜੀਆਂ ਨੂੰ ਘਰਾਂ 'ਚੋ ਨਹੀਂ ਬਾਹਰ ਕੱਢਿਆ ਜਾਂਦਾ
ਹੂੰ, ਨਾ-ਨਾ ਜੀ ਬਿਲਕੁਲ ਨੀ ਓ ਵੀ ਦੇਖੋ ਨਾ ਟਾਈਮ ਸੀਗਾ।
ਓਨਾਂ ਨੇ ਪੜਨਾ, ਹਾਂ
ਹਾਂਜੀ, ਹਾਂ।
ਓਨਾਂ ਨੇ ਪੜਨਾ ਕਿਵੇਂ ਹੁੰਦਾ ਸੀ ਓਨਾਂ ਨੇ ਜੋਬ ਕਿਵੇਂ ਕਰਨੀ ਸੀ? ਕਿਊਕਿ ਓਨਾਂ ਨੂੰ ਕਮਰੇਆਂ ਦੇ ਵਿੱਚ, ਚਾਰ ਦੀਵਾਰਾਂ ਦੇ ਵਿੱਚ ਰੱਖੇਆ ਜਾਂਦਾ ਸੀ।
ਹੂੰ-ਹੂੰ, ਬਿਲਕੁਲ ਓ ਓਥੇ ਈ ਰੈ ਜਾਂਦੀਆਂ ਸੀ ਹਨਾ ਓਦਾਂ ਈ ਓਨਾਂ ਦਾ ਵੇਆ। ਕਾਰ ਦੰਦੇ ਸੀਗੇ, ਤੇ ਕੀ ਪੜਾਨ ਲਖਾਨ ਨੂੰ ਤਾਂ ਕੁੱਛ ਸਮਜਦੇ ਨੀ ਸੀ ਓ ਕੰਦੇ ਸੀ ਪੜ੍ਹ ਕੇ ਤੁਸੀਂ ਕੀ ਕਰਨਾ ਤੁਸੀਂ ਕੇੜਾ ਨੌਕਰੀਆਂ ਕਰਨੀਆਂ।
ਹੋਰ ਆੱਜ-ਕਾੱਲ ਦਾ ਟਾਈਮ ਸਗੋਂ ਵਦੀਆ ਹੋ ਗੇਆ, ਆੱਜ-ਕਾੱਲ ਤੇ ਖੋ ਜੀ ਇੱਕ ਤੇ ਹੁੰਦਾ ਵਈ ਜੋਬ ਕਰਨ ਦੇ ਲਈ ਆੱਜ-ਕਾੱਲ ਦੇ ਮਾਂ ਪੇਓ ਦਿਲ ਪੱਥਰ ਕਰਕੇ ਆਪਨੇ ਧੀਆਂ ਨੂੰ ਬਾਰਲੇ ਮੁਲਕਾਂ ਚ ਭੇਜਦੇ ਨੇ ਓਨਾਂ ਦਾ ਵੀ ਤੇ ਜਿਗਰਾ ਹੁੰਦੈ ਨਾ।
ਪੜ੍ਹਾ ਲਖਾ ਕੇ ਦੇਖ ਦੇਖੋ ਤੁਸੀਂ ਹਨਾ ਓਥੇ ਜਾ ਕੇ ਵੀ ਪੜ੍ਹਦੀਐਂ ਫੇਰ ਅੱਗੇ ਓ ਨੌਕਰੀਆਂ ਕਾਰਕੇ ਆਪਨੇ ਘਾਰ ਨੂੰ ਕਿੰਨਾ ਕਈ ਸੈ
ਬਿਲਕੁਲ-ਬਿਲਕੁਲ ਐ ਤੇ ਹੈ ਈ ਏ ਜੀ, ਦੇਖੋ ਐ ਹਾਂ ਕੁੜੀਆਂ ਏ ਨੇ ਕੁੜੀਆਂ ਤੋਂ ਤੁਸੀਂ ਉਮੀਦ ਲਾ ਸਕਦੇ ਓ, ਕਿ ਓ ਸਾਡੇ ਘਾਰ ਜੇ ਅਸੀਂ ਆਪਦੇ ਬੱਚੇ ਨੂੰ ਪੈਸਾ ਲਾ ਕੇ ਭੇਜੇਆ ਕੁੱਛ ਭੇਜਨਗੇ, ਜੇ ਤੁਸੀਂ ਕੋਸੇ ਮੁੰਡੇ ਨੂੰ ਭੇਜੇਆ ਤੁਸੀਂ ਉਮੀਦ ਲਾ ਦੋ
ਉਮੀਦ ਲਾਨੀ ਹਾਂਜੀ ਬਿਲਕੁਲ-ਬਿਲਕੁਲ ਔਖੀ ਆੱਜ-ਕਾੱਲ ਨਾ, ਹਾਂਜੀ।
ਜਿੰਨਾ ਕੈਂਦੇ ਸੀ ਨਾ ਪੇਲੇ ਕੁੜੀਆਂ ਐਦਾਂ ਹਨਾ ਕੁੜੀਆਂ ਹੈਗੀਆਂ ਸਾਡੀਆਂ ਤਾਂ ਕੁੜੀਆਂ ਹੋ ਗੀਆਂ ਮੈਂ ਕੈਂਦੀ ਕੁੜੀਆਂ ਓਨੀਆਂ ਚੰਗੀਆਂ ਹੁੰਦੀਐਂ।
ਬਿਲਕੁਲ-ਬਿਲਕੁਲ, ਆੱਜ-ਕਾੱਲ੍ਹ ਹੁਨ ਤੇ ਲੋ ਕੀ ਐ ਕੈਨ ਲਾੱਗ ਗੇ ਨੇ ਬਈ, ਦੇਖੋ ਆੱਜ-ਕੱਲ੍ਹ ਸਾਡੇ ਏਥੇ ਨਸ਼ੇ ਵੀ ਬੋਤ ਵੱਦੇ ਪਏ ਨੇ, ਤੇ ਜਦੋਂ ਐ ਵਲੇ ਹਾਲਾਤ ਵੇਖਦੇ ਨੇ ਨਾ ਮਾਂ-ਪੇਓ ਕੈਂਦੇ ਨੇ ਬਈ ਮੈਨੂੰ ਐਂ ਜਿੱਥੇ ਮੇਰੀਆਂ ਦੋ ਧੀਆਂ ਨੇ ਨਾ, ਇੱਕ ਪੁੱਤਰ ਓਥੇ ਮੇਰੇ ਤਿੰਨ ਧੀਆਂ ਹੋ ਜਾਂਦੀਆਂ।
ਸਈ ਗੱਲ ਏ ਬਿਲਕੁਲ। ਰਾੱਬ ਕਿਸੇ ਦੀ ਹਨਾ ਅਲਾਦ ਨੂੰ ਏਦਾਂ ਨਾ ਕਰੇ ਸਾਰੇਆਂ ਨੂੰ ਸਈ ਸਲਾਮਤ ਈ ਰੱਖੇ।
ਬਿਲਕੁਲ।
ਜਾਦਾ ਚੱਲਦਾ ਪੇਐ ਜੀ ਕੋਾਲਜਾਂ ਚ ਵੀ ਸਾਰੇਆਂ ਪਿੰਡਾਂ 'ਚ ਵੀ ਸਾਰੇ ਪਾਸੇ ਸੈ਼ ਰਾਂ ਚ' ਵੀ। ਸਾਰੀ ਜਗ੍ਹਾ ਏ ਈ ਏ ਬੱਚੇਆਂ ਨੂੰ, ਪਤਾ ਨੀ ਗ਼ਲਤ ਰਸਤੇ ਜਾਨ ਲਾੱਗ ਗੇ ਹੁਨ ਨਾ।
ਆੱਜ-ਕਾੱਲ ਨਾ ਦੇਖੋ ਅਸੀਂ ਲੋਗ ਅਪਨੇ ਬੱਚੇਆ ਨੂੰ ਵੱਡੇ ਸਕੂਲਾਂ 'ਚ ਪਾਂਨੇ ਆਂ ਅਸੀਂ ਕੇਨੇ ਆਂ ਨਈ-ਨਈ ਜੇ ਅਸੀਂ ਛੋਟੇ ਸੁਕੂ ਅਸੀਂ, ਆਪਨਾ ਠੀਕ ਘਰੋਂ ਦੀ੍ਹ ਤੇ ਅਸੀ ਬੱ ਚੇ ਨੂੰ ਵੱਡੇ ਸੁਕੂਲ ਪਾਣੈ, ਅਸੀਂ ਐ ਨੀ ਸੋਚ ਦੇ ਬਈ ਓ ਵੱਡੇ ਸੁਕੂਲ ਦੇ ਵਿੱਚ ਹੋਰ ਵੀ ਜ ਟਾਂ ਦੇ ਬੱਚੇ ਆਂਦੇ ਨੇ ਹੋਰ ਵੱਡੇ ਘਰਾਂ ਦੇ ਬੱਚੇ ਆਂਦੇ ਨੇ ਉਹਾਂ ਦੇ ਸੋ਼ਕ ਅਲਗ ਨੇ ਓ ਜੋ ਓਨਂ ਦੇ ਸ਼ੌਕ ਨੇ, ਓ ਸਾਡੇ ਬੱਚੇਆਂ ਨ ਦੱਸਦੇ ਨੇ। ਓ ਬੱਚੇ ਘਾਰ ਆ ਕੇ ਸਾਨੂੰ ਕੈਂਦੇ ਨੇ ਜੀ ਮੰਮਾ ਓਦੇ ਕੋਲ ਐ ਏ ਜੀ ਮਿਨੂੰ ਵੀ ਐ ਲੈਨੈ।
ਓ ਤਾ ਹੈ ਈ ਐ ਦੇਖੋ-ਦੇਖ ਖੀ ਤਾਂ ਬੋਤ ਜਾਦਾ ਹਾਂਜੀ ਆੱਜ-ਕਾੱਲ ਸਕੂਲਾਂ ਦੇ ਬੱਚੇਆਂ ਨੂੰ ਈ ਦੇਖੋ-ਦੇਖੀ ਬੋਤ ਹੋ ਗੀ ਐ ਚੀਜ।
ਉਹਨਾਂ ਦੀ ਜੋ ਸੰਗਤ ਹੁੰਦੀ ਹੈ ਨਾ ਉਹ ਉਸ ਤਰ੍ਹਾਂ ਬੱਚੇ ਨੂੰ ਵੀ ਕਰਦੇ ਨੇ ਅਤੇ ਬੱਚੇ ਅੱਜ ਕੱਲ੍ਹ ਦੇ। ਢੀਠ ਨੇ ਮੈਂ ਕਿਨੀ ਇੰਨੇ।
ਹਾਂਜੀ ਹਾਂਜੀ ਇੱਕ ਦੂਜੇ ਨੂੰ ਦੇਖ ਕੇ ਆਪ ਆਪਸ ਚ ਘਰ ਆ ਕੇ ਫਿਰ। ਕਰਦੇ ਹੈ ਰੋਂਦੇ ਹੈ ਸਾਨੂੰ ਉਹ ਚੀਜ਼ ਚਾਹੀਦੀ ਚਾਹੀਦੀ ਹੈ ਜੀ।
ਬਿਲਕੁਲ
ਹਾਂਜੀ ਹਾਂਜੀ ਇਹੀ ਹੋ ਗਿਆ ਹੁਣ ਸਾਰੇ ਪਾਸੇ ਇਹੀ ਹੋ ਗਿਆ ਅੱਜ ਕੱਲ੍ਹ ਪੜ੍ਹਾਉਣਾ ਵੀ ਕਿਹੜਾ ਬੱਚਿਆਂ ਨੂੰ ਸੌਖਾ ਪਿਆ।
ਪੜ੍ਹਾਉਣਾ ਕਿੱਥੇ ਸੁਖ ਹੈ ਜੀ ਇੱਕ ਤਾਂ ਪੜ੍ਹਾਈਆਂ ਦੇ ਖਰਚੇ ਹੋ ਗਏ ਦੂਜਾ ਕੀ ਅੱਜ ਕੱਲ੍ਹ। ਸਕੂਲਾਂ ਦੇ ਵਿੱਚ ਐਕਟੀਵਿਟੀਆਂ ਬੜੀਆਂ ਨੇ ਦੇਖੋ ਹੁਣ ਜੇ ਇਹਨਾਂ ਦੀ ਸਵੀਮਿੰਗ। ਕਲਾਸਿਸ ਨੇ ਇਹਨਾਂ ਦੇ ਸਵੀਮਿੰਗ ਕੋਸਟਿਊਮ ਦਿਓ ਇਹਨਾਂ ਦੇ ਇਹ ਦਿਓ। ਉਹ ਦਿਓ
ਕਈ ਆਹ ਆਹ ਅੱਜ ਦਿਨ ਤਿਉਹਾਰ ਆ ਗਿਆ ਤੇ ਆਹ ਬਣਾ ਕੇ ਲੈ ਕੇ ਜਾਣਾ ਹਨਾ। ਅੱਜ ਕੱਲ ਬਹੁਤ ਜਿਆਦਾ ਹੋ ਗਿਆ ਏਦਾਂ। ਪਹਿਲੇ ਸਕੂਲ ਵਧੀਆ ਸੀ ਸਿੰਪਲ ਜਾਓ ਤੇ ਘਰ ਆ ਜਾਓ ਛੁੱਟੀ ਹੋ ਗਈ ਘਰ ਆ ਜਾਓ ਜੀ।
ਬਿਲਕੁਲ ਅਸੀਂ ਤਾਂ ਆਪਣੇ ਟਾਈਮ 'ਚ ਜਿਵੇਂ ਦੀਵਾਲੀ ਵਗੈਰਾ ਹੁੰਦੀ ਸੀ ਨਾ ਆਪਸ ਦੇ ਵਿੱਚ ਹੀ ਮਤਲਬ। ਸਹੇਲੀਆਂ ਨੇ ਜਾਂ ਸਾਰੇ ਕਲਾਸਵਾਲੇਆਂ ਨੇ ਪੈਸੇ ਪਾ ਕੇ ਨਾ ਕਿੰਨੇ ਕੁ ਵੀਹ ਵੀਹ ਰੁਪਏ ਪਾਣੇ ਸਾਰਿਆਂ ਨੇ। ਕਿ ਇੱਕ ਪੈਟੀ ਆ ਜਾਣੀ ਉਹਦੇ ਦੇ ਵਿੱਚ। ਅਤੇ ਇੱਕ ਇੱਕ ਸਮੋਸਾ ਜਾਂ ਕੋਲਡ ਡਰਿੰਕ ਮੰਗਵਾ ਲੈਣੀ।
ਅਸੀਂ ਵੀ ਏਦਾਂ ਹੀ ਕਰਦੇ ਸੀ ਸੇਮ ਅਸੀਂ ਵੀ ਇਹੀ ਚੀਜ਼ ਕਰਦੇ ਹੁੰਦੇ ਸੀ। ਇੱਕ ਇੱਕ ਲੈਮਨ ਪੀ ਲੈਣੀ ਇੱਕ ਇੱਕ ਪੈਟੀ ਖਾ ਲੈਣੀ ਪੰਜ ਪੰਜ ਰੁਪਏ ਦੀ ਹੁੰਦੀ ਸੀ ਉਦੋਂ।
ਹਾਂਜੀ ਹਾਂਜੀ
ਹਾਂਜੀ ਹਾਂਜੀ
ਅੱਜ ਕੱਲ੍ਹ ਤਾਂ ਕਹਿੰਦੇ ਨੇ ਜੀ ਹੁਣ ਦੀਵਾਲੀ ਆ ਗਈ ਹੈ ਜੀ ਹੁਣ ਪੰਜ ਸੌ ਰੁਪਇਆ ਪਾ ਦਿਉ। ਬੱਚਿਆਂ ਨੂੰ ਇਹ ਕਰਵਾਣਾ ਜੀ ਬੱਚਿਆਂ ਦੇ ਚਾਟ ਨੇ।
ਡੈਕੋਰੇਸ਼ਨ ਕਰਨੀ ਹੈ ਹਮ ਸਹੀ ਗੱਲ ਆ।
ਉਸ ਆਪਣੇ ਟਾਈਮ 'ਤੇ ਉਹ ਵੀਹ ਵੀਹ ਵੀਹ ਰੁਪਏ ਸਾਰੇ ਇਕੱਠੇ ਕਰਕੇ ਨਾ। ਉਹਦੇ ਵਿੱਚ ਡੈਕੋਰੇਸ਼ਨ ਵੀ ਕਰਦੇ ਸੀ ਚਾਟ ਵੀ ਬਣਾਉਂਦੇ ਸੀ। ਅਤੇ ਆਪਣੇ ਪ੍ਰਿੰਸੀਪਲ ਨੂੰ ਗਿਫਟ ਵੀ ਕਰਦੇ ਸੀ ਦਿਵਾਲੀ ਦਾ। ਅਤੇ ਦੇਖੋ ਉਹ ਵੀ ਟਾਈਮ ਸੀ ਨਾ ਆਪਣਾ ਖਾ ਪੀ ਵੀ ਆਉਂਦੇ ਸੀ। ਤੇ ਇਹ ਵੀ ਇੰਨੇ ਕੁਛ ਹੋਣਾ ਬਈ ਕੋਈ ਹੱਦ ਈ ਨਹੀਂ ਕਿ ਅਸੀਂ ਪਤਾ ਨਹੀਂ ਕੀ ਖਾਏ ਹਾਂ।
ਨਹੀਂ ਸਹੀ ਗੱਲ ਹੈ ਬਿਲਕੁਲ ਉਹ ਮਜ਼ਾ ਹੀ ਕੁਛ ਹੋਰ ਹੁੰਦਾ ਸੀ ਇਕੱਠੇ ਦੋਸਤ। ਤਾਂ ਨਾਲ ਸਹੇਲੀਆਂ ਨਾਲ ਬੈਠ ਕੇ ਬਹੁਤ ਹੀ ਵਧੀਆ ਲੱਗਦਾ ਸੀ ਉਸ ਟਾਈਮ ਤੇ ਨਾ। ਸਹੇਲੀਆਂ ਸਾਰੀਆਂ ਕੱਠੀਆਂ ਹਨਾ ਕੁਛ ਕੋਈ ਫੰਕਸ਼ਨ ਆ ਗਿਆ ਸਕੂਲ ਦਾ ਤਾਂ ਵੀ ਅਸੀਂ ਏਦਾਂ ਹੀ ਕਰਦੇ ਸੀਗੇ ਤੇ ਜੇ ਕੋਈ ਦਿਨ ਤਿਉਹਾਰ ਆ ਗਿਆ ਦੀਵਾਲੀ ਤੇ ਵੀ ਬੜੀ ਡੈਕੋਰੇਸ਼ਨ ਕਰਦੇ ਸੀ ਕਲਾਸ ਦੀ ਕਦੀ ਰੰਗੋਲੀ ਬਣਾਣੀ ਕਦੀ ਕੁਛ ਉਹੀ ਵੀ ਵੀ ਪੰਜਾਹ -ਪੰਜਾਹ ਰੁਪਏ ਕੱਠੇ ਕਰਕੇ
ਹਾਂ
ਹੁਣ ਤਾਂ ਬੱਚਿਆਂ ਦੇ ਸ਼ੌਂਕ ਵੀ ਬਦਲ ਗਏ ਆ ਜੀ ਸ ਟਾਈਮ ਦੇ ਹਿਸਾਬ ਨਾਲ
ਆਪਣੇ ਟਾਈਮ ਤੇ ਮਿਲਦੇ ਕਿੰਨੇ ਸੀ ਖਰਚਣ ਵਾਸਤੇ ਪੈਸੇ ਦੋ ਰੁਪਏ
ਪੰਜ ਦਸ -ਦਸ ਰੁਪਏ ਐਦਾ ਹੀ ਸਾਨੂੰ ਵੀ ਪੰਜ ਪੰਜ ਰੁਪਏ ਐਦਾ ਹੀ ਲੈ ਕੇ ਜਾਂਦੇ
ਪਹਿਲੇ ਸਟਾਰਟਿੰਗ ਤਾਂ ਚਲੋ ਦੋ ਰੁਪਏ ਤੋਂ ਹੋਈ ਉਸ ਤੋਂ ਬਾਅਦ ਪੰਜ ਰੁਪਏ ਫਿਰ- ਫਿਰ ਮੈਂ ਸੀ ਵਿਆਹ ਤੱਕ ਨਾ ਆਪਣੇ ਦਸ ਰੁਪਏ ਲੈਂਦੇ ਹੁੰਦੇ ਸੀ ਆਪਣੇ ਅੱਜ ਕੱਲ੍ਹ ਬੱਚਿਆਂ ਨੂੰ ਪੰਜਾਹ ਰੁਪਏ ਦਾ ਨੋਟ ਫੜ੍ਹਾ ਦਿਉ ਨਾ ਉਹ ਕਹਿੰਦੇ ਨੇ ਇਹਦਾ ਕੀ ਆਉਣਾ ਹੈ
ਹਾਂ ਇਹਦੇ ਚ ਇਹਦੇ ਚੋਂ ਮੰਮਾ ਕੀ ਆਣਾ ਇਹਦੇ ਚੋਂ
ਇਨਾਂ ਦੇ ਮਤਲਬ ਇਹਨਾਂ ਦੀ ਨਿਗਹਾਂ ਦੇ ਵਿੱਚ ਕੋਈ ਵੈਲਿਊ ਈ ਹੈ ਨੀ।
ਨਾ-ਨਾ ਜੀ ਤਾਂਹੀ ਤਾਂ ਪੈਸੇ ਦੀ ਹੁਣ ਵੈਲਿਊ ਰਹੀ ਨੀ
ਤੇ ਏ ਏ ਸਗੋਂ ਮੇ ਇਹਨਾਂ ਦੇ ਨਾ ਮੇਰੇ ਪਾਪਾ ਆਏ ਹੋਏ ਸੀ ਉਦੋਂ ਤੇ ਗੁੜੀਆਂ ਨੂੰ ਨਾ ਓ ਦੇ ਗੇ ਪੰਨ ਸੌ ਦਾ ਨੋਟ ਫੜਾਇਆ ਉਹਨਾਂ ਨੇ ਤੇ ਕਹਿੰਦੀ ਬਈ ਨਾਨੂ ਆਪ ਨੇ ਏਕ ਈ ਨੋਟ ਦੀਆ ਮੇਰੇ ਕੋ
ਅੱਛਿਆ
ਹਿਸਾਬ ਲਾਓ ਕਿ ਐ ਨੀ ਬਈ ਓ ਨੋਟ ਪੰਨ ਸੌ ਦਾ ਏ ਕੇ ਇੱਕ ਇੱਕੋ ਈ ਨੋਟ ਦਿੱਤਾ ਕਹਿੰਦੀ ਮੈਨੂੰ ਤੇ ਪਾਪਾ ਨੇ ਫਿਰ ਉਹ ਜੇਬੇ 'ਚ ਪਾ ਲਿੱਤਾ ਹਾਂ ਉਹਨਾਂ ਨੇ ਜੇਬੇ ਚ ਪਾਇਆ ਉਹਨਾਂ ਨੇ ਸੌ ਸੌ ਦੇ ਪੰਜ ਨੋਟ ਦਿੱਤੇ ਕਹਿੰਦੇ ਐ ਲੋ ਤੇ ਫੇਰ ਮੈਨੂੰ ਬਾਅਦ ਵਿੱਚ ਉਹਨੂੰ ਆਪਣੀ ਮ ਮਾਸੀ ਨੂੰ ਚਿੜਾਏ ਕੀ ਤੁਹਾਨੂੰ ਤੇ ਨਾਨੂੰ ਇੱਕੋ ਈ ਦੇ ਕੇ ਗਏ ਨੇ ਮੈਨੂੰ ਤੇ ਪੰਜ ਨੋਟ ਦੇਗੇ ਨੇ।
ਅੱਛਿਆ ਦੇਖਲੋ ਨਾ ਇੰਨੀ ਸਮਝ ਨਿੱੱਕੇ ਨਿੱੱਕਿਆਂ ਨੂੰ ਇੰਨੀ ਸਮਝ ਹੈਗੀ ਐ।
ਹਾਂ, ਸਾਰੀ ਸਮਝ ਐ ਇਹਨਾਂ ਨੂੰ ਜੀ ਅੱਜ ਕੱਲ।
ਬਿਲਕੁਲ-ਬਿਲਕੁਲ ਅੱਜ ਕੱਲ ਦੇ ਬੱਚੇ ਤਾਂ ਸੱਚੀ ਵੱਡਿਆਂ ਤੋਂ ਵੀ ਉੱਪਰ ਟੱਪੇ ਪਏ।
ਬਿਲਕੁਲ ਕੁਛ ਵੀ ਕਹਿ ਕੇ ਵੇਖੋ ਇਹਨਾਂ ਨੂੰ ਓ ਤੇ ਸਗੋਂ ਇੰਨੇ ਮਤਲਬ ਆਪਸ ਵਿੱਚ ਮਾਸੀ ਦੇ ਨਾਲ ਇੰਨੇ ਆਡੇ ਲਾਂਦੇ ਨੇ ਨਾ ਬੱਚੇ। ਤੁਸੀਂ ਨੀ ਜਾਣਾ ਨਾਨੀ ਘਰ ਅਸੀਂ ਜਾਣਾ ਨਾਨੀ ਘਰ।
ਹਾਂ
ਹੁਣ ਸਕੂਲ ਲਾਂਗੇ ਨੇ ਬੱਚਿਆਂ ਦੇ ਵੈਸੇ ਵੀ।
ਹੁਣ ਤਾਂ ਹਾਂਜੀ ਸਭ ਦੇ ਬਸ-ਬਸ ਹੁਣ ਤਾਂ ਹੋਰ ਸਾਰਿਆਂ ਦੇ ਈ ਲਾਂਗੇ ਹੁਣ ਬਸ ਪੂਰਾ ਸਾਲ ਦਸੰਬਰ ਦੀ ਛੁੱਟੀਆਂ ਆਂਦੀਆਂ ਦਸ ਬਾਰਾਂ ਬਸ ਓ ਤੋਂ ਇਲਾਵਾ ਹੁਣ ਦਿਨ ਤਿਓਹਾਰ ਤੇ ਚਲੋ ਇੱਕ ਅੱਧੀ ਛੁੱਟੀ ਤਾਂ ਚੱਲਦੀ ਰਹਿੰਦੀ ਐ
ਹਾਂ
ਟੀਚਰਾਂ ਨੂੰ ਅੱਛਾ ਇੱਕ ਗੱਲ ਹੋਰ ਦੱਸਾਂ ਟੀਚਰਾਂ ਨੂੰ ਆਹ ਚੀਜ਼ ਦਾ ਬਹੁਤ ਫੈਦਾ ਜ ਜੇ ਦਿਨ ਹਾਂਜੀ ਠੀਕ ਐ ਠੀਕ ਐ ਜੀ ਓ ਓਕੇ ਜੀ ਓਕੇ ਸਤਿ ਸ਼੍ਰੀ ਅਕਾਲ।